ਹੈਲੋ,
ਹਾਂਜੀ ਸਤਿ ਸ਼੍ਰੀ ਅਕਾਲ।
ਸਤਿ ਸ੍ਰੀ ਅਕਾਲ ਜੀ, ਕੀ ਹਾਲ ਚਾਲ ਹੈ?
ਵਧੀਆ ਜੀ ਤੁਸੀਂ ਸੁਣਾਓ?
ਵਧੀਆ ਵਧੀਆ, ਹੋਰ ਕੀ ਕਰਦੇ ਪਏਸੀਂ?
ਕੁਛ ਨਹੀਂ, ਬਸ ਲੰਚ ਤੋਂ ਫਰੀ ਹੋਏ ਹ।
ਅੱਛਾ ਅੱਛਾ ਜੀ, ਚਲੋ ਵਧੀਆ ਵਧੀਆ। ਅੱਛਾ, ਮੈਂ ਕਿਹਾ ਆਪਾਂ ਅੱਜ ਪੋਲਿਊਸ਼ਨ ਦਾ ਥੋੜ੍ਹਾ ਜਿਹਾ, ਜ਼ਿਆਦਾ ਅੱਜ ਲੱਗ ਰਿਹਾ ਸੀਗਾ ਸਿਟੀ ਦੇ ਵਿੱਚ
ਹਾਂਜੀ ਹਾਂਜੀ।
ਤੇ ਅੱਜ ਸਵੇਰ ਦਾ ਥੋੜਾ ਵੈਦਰ ਵੀ ਉਸ ਤਰ੍ਹਾਂ ਦਾ ਹੈਗਾ, ਤੇ ਪੋਲਿਊਸ਼ਨ ਥੋੜ੍ਹਾ ਜਿਆਦਾ ਲੱਗ ਰਿਹਾ ਸਾਡੇ ਘਰ ਵਾਲੀ ਸਾਈਡ, ਅਜ ਤੇ ਤੁਹਾਨੂੰ ਕੀ ਲੱਗ ਰਿਹਾ ਹੈ, ਅੱਜ ਕਿਵੇਂ ਹੈ ਸਿਟੀ ਦਾ ਮਾਹੌਲ?
ਸਾਡੇ ਏਰੀਏ ਤੇ ਸਨ ਤੇ ਲਾਈਟ ਹੈ, ਬਟ ਪੂਰਾ ਹੀ, ਹਮੀਡ ਹੋ ਰੱਖਿਆ। ਰਬਜ਼ਾਂਣੇ ਆ ਉਹ ਪੋਲਿਊਸ਼ਨ ਕਰਕੇ ਆ, ਜਾਂ ਪ੍ਰੀ ਮੌੋਨਸੂਨ ਕਰਕੇ ਆ।
ਅੱਛਾ ਅੱਛਾ ਜੀ, ਠੀਕ ਹੈ ਠੀਕ ਹੈ, ਸਾਡੇ ਨਾ ਇਥੇ ਅ ਇੰਡਸਟਰੀ ਬਹੁਤ ਹੈ, ਜਿੱਥੇ ਅਸੀਂ ਰਹਿੰਦੇ ਹਾਂ ਨਾ, ਤੇ ਇੰਡਸਟਰੀ ਕਾਫੀ ਵੀ ਹੈ ਔਰ, ਫੈਕਟਰੀਜ਼ ਦਾ ਜਿੰਨਾ ਵੀ ਪੋਲਿਊਸ਼ਨ ਹੈਗਾ ਹੈ ਉਹ ਸਾਰਾ ਸਿੱਧਾ ਸਾਡੇ ਵਾਲੀ ਸਾਈਡ ਹੀ, ਵਿੰਡ ਹੁੰ ਦੀ ਜ਼ਿਆਦਾ ਰਹਿ ਰਹੀ ਹੈ। ਬੱਚਿਆਂ ਨੂੰ, ਵੱਡਿਆਂ ਨੂੰ, ਬਹੁਤ ਜ਼ਿਆਦਾ ਬਰੀਦਿੰਗ ਦੀ ਵੀ ਸਾਹ ਦੀ ਵੀ, ਬੜੀ ਪ੍ਰੋਬਲਮ ਹੁੰਦੀ ਹੈ ਲੈਣ ਦੇ ਵਿੱਚ
ਅੱਛਾ ਜੀ।
ਔਰ, ਜਿਵੇਂ ਘਰ ਵੀ
ਕੰਪਲੇਟ ਵਗੈਰਾ, ਨੀ ਕੀਤੀ ਹੋਈ?
ਕੰਪਲੇਂਨ ਕੀਤੀਆਂ ਸੀਗੀਆਂ ਇਹਨਾਂ ਦੀਆਂ ਫੈਕਟਰੀਜ਼ ਵਾਲਿਆਂ ਦੀਆਂ, ਪਰ ਉਹ ਕਹਿ ਰਹੇ ਨੇ ਕਿ ਨਹੀਂ ਅ ਪਹਿਲੇ ਫੈਕਟਰੀਆਂ ਇੱਥੇ ਹੈਗੀਆਂ ਸੀਗੀਆਂ, ਤੁਸੀਂ ਬਾਅਦ 'ਚੋਂ ਇੱਥੇ ਜਿੜੇ ਘਰ ਉਹ ਬਾਅਦ 'ਚੋਂ ਆਏ ਨੇ, ਫੈਕਟਰੀਆਂ ਪਹਿਲੇ ਸੀਗੀਆਂ। ਤੇ ਤਾਂ ਕਰਕੇ ਥੋੜ੍ਹਾ ਜਿਹਾ ਸਰਕਾਰ, ਇਹਦੇ ਵੱਲ ਜ਼ਿਆਦਾ ਧਿਆਨ ਨਹੀਂ ਦੇ ਰਹੀ।
ਪਰ ਛੋਟੇ ਬੱਚਿਆਂ ਲਈ ਤਾਂ, ਕਾਫ਼ੀ ਹਾਰਮਫੁਲ ਹੋ ਸਕਦਾ ਹੈ। ਕਿ ਬਹੁਤ ਸਾਰੀ, ਗੈਸਿਜਲੀਜ਼ ਹੁੰਦਿਆਂ ਹੋਨ
ਹਾਂ ਉਹ ਕਹਿ ਰਹੇ ਸੀਗੇ, ਕਿ ਹਾਂ ਹੁਣ ਅ ਜਿਹੜੇ ਮਤਲਬ ਸਾਡੇ ਤੇ ਮੈਂਬਰ ਹੈਗੇ ਨੇ, ਮੇਨ ਕਹਿ ਰਹੇ ਸੀਗੇ, ਵੀ ਅਸੀਂ ਕੋਈ ਨਾ ਕੋਈ ਇਸ ਚੀਜ਼ ਦਾ ਹੱਲ ਜ਼ਰੂਰ ਕੱਢਣਗੇ। ਬਾਕੀ ਜਿਵੇਂ ਘਰ ਹਾਈਵੇ ਤੇ ਹੋਣ ਕਰਕੇ, ਅ ਕਾਰਾਂ, ਬੱਸਾਂ, ਜੀਪਾਂਸ ਸਭ ਦਾ ਪੋਲਿਊਸ਼ਨ, ਇਹਨਾਂ ਦਾ ਵੀ ਬਹੁਤ ਜ਼ਿਆਦਾ ਹੈ। ਹੋਰ
ਸਹੀ ਗੱਲ ਏ, ਪਰ ਉਹਨੂੰ ਤੇ ਚਲੋ ਉਹ ਚੀਜ਼ ਨੂੰ ਲੈ ਕੇ ਤੇ, ਸਾਡੀ ਟੈਕਨੋਲੋਜੀ ਥੋੜ੍ਹੀ ਅਗੇ ਕੋਈ ਹੋ ਗ ਹੀ ਹੈ ਟੋਮੋਬਾਈਲ 'ਚ, ਕਾਫੀ ਜਿਹੜੇ ਵਹੀਕਲਸ ਨੇ ਉਹ ਈ ਵੀ ਆ ਗਏ ਹਨਾ, ਚਾਰਜਿੰਗ ਵਾਲੇ ਆ ਗਏ ਜਿਨਾ ਦੇ ਫਿਊਲ ਵਾਲੇ, ਅਟੋਮੋਬਾਈਲਸ ਜੋ ਹੈ ਕੱਟ ਹੋ ਗਏ।
ਹਾਂਜੀ ਹਾਂਜੀ, ਇੰਪਰੂਵਮੈਂਟ ਹੈ, ਪਹਿਲੇ ਨਾਲ ਤੇ। ਬਾਕੀ ਜਿਹੜਾ ਫੋਰਨ ਦਾ ਥੋੜ੍ਹਾ ਸਿਸਟਮ ਹੈਗਾ, ਉਹ ਥੋੜ੍ਹਾ -ਥੋੜ੍ਹਾ ਇੰਡੀਆ ਦੇ ਵਿੱਚ ਵੀ ਕੰਟਰੀ ਦੇ ਵਿੱਚ ਵੀ, ਅਪਲਾਈ ਹੋਣ ਲੱਗ ਗਿਆ ਫੋਰਨ ਦਾ
ਹਾਂਜੀ ਇੰਪਲੀਮੈਂਟ ਉਹੀ ਹੋ ਗਿਆਹਾ, ਕਿਉਂਕਿ ਡੈਵਲਪ ਤੇ ਹੋ ਹੀ ਰਿਹਾ ਇਸ ਕਰਕੇ ਅਸੀਂ, ਅਗਲਾ ਡਵਲਪਿੰਗ ਕੰਟਰੀ ਕਹਿੰਦੇ ਹਾਨਾ।
ਹਾਂਜੀ, ਹਾਂਜੀ।
ਪਰ ਡੈਵਲਪਡ ਨਹੀਂ ਹੈ ਹਾਲਲੇ ਤੱਕ, ਡੈਵਲਪ ਹੋਇਆ ਨੀ ਸੀਗਾ ਬਟ ਹੋ ਰਿਹਾ।
ਹਾਂਜੀ ਹਾਂਜੀ। ਹੋ ਰਿਹਾ ਬਾਕੀ ਕੀ ਕਹਿੰਦੇ ਹੈ ਜਿਹੜਾ ਇਹ ਅਹ ਢੇਰ ਲੱਗੇ ਹੋਏ ਨੇ ਗਾਰਬੇਜ ਦੇ ਇੰਨੇ ਜ਼ਿਆਦਾ ਜਿਹੜੀਆਂ ਸਾਡੀਆਂ ਰੀਵਰਸ ਹੈਗੀਆਂ ਨੇ ਉਹ ਵੀ ਪੋਲਿਊਟਿਡ ਕੀਤੀਆਂ ਹੋਈਆਂ ਲੋਕਾਂ ਨੇ ਵੇਸਟ ਵਗੈਰਾ ਉਹਦੇ ਵਿੱਚ ਫੈਂਕ ਕੇ ਉਹ ਵੀ ਕਾਫੀ ਹਾਰਮਫੁੱਲ ਹੈ ਜਿਹੜਾ ਪਾਣੀ ਸਾਡੇ ਘਰ ਆ ਰਿਹਾ।
ਬਿਲਕੁਲ ਬਿਲਕੁਲ।
ਉਹ ਵੀ ਇੱਕ ਈਜ਼ੀ ਨਹੀਂ ਹੈ ਉਹ ਵੀ ਉਹੰਦੇ ਵੱਲ ਵੀ ਬਹੁਤ ਜ਼ਿਆਦਾ ਧਿਆਨ ਦੇਣ ਦੀ ਜ਼ਰੂਰਤ ਹੈ।
ਬਿਲਕੁਲ ਨਹੀਂ ਏਅਰ ਪੋਲਿਊਸ਼ਨ ਵਾਸਤੇ ਤਾਂ ਮੇਰੇ ਕੋਲ ਇੱਕ ਸਜਏਸ਼ਨ ਹੈਗੀ ਤੁਹਾਡੇ ਲਈ। ਕੇ ਅੱਜ ਕੱਲ ਜਿਹੜੇ ਸਾਡੇ ਏ ਸੀ ਲੱਗ ਰਹੇ ਨੇ ਯਾ ਘਰ ਚ ਨਾ ਮਸ਼ੀਨ ਲੱਗ ਜਾਂਦੀ ਹੈ ਜੋ ਤੁਹਾਡੀ ਇਨਡੋਰ ਵਾਲੀ ਅੱਛੀ ਕਰ ਦਿੰਦੀ ਹੈ। ਪੋਲਿਊਸ਼ਨ ਫ੍ਰੀ ਕਰ ਦਿੰਦੀ ਹੈ ਜੋ ਤੁਹਾਡੇ ਇਨ ਹਾਊਸ ਏਅਰ ਏ ਅਗਰ ਤੁਸੀਂ ਬਾਹਰੋਂ ਆ ਰਹੇ ਹੋ ਤੁਹਾਡੇ ਨਾਲ ਉ ਏਅਰ ਆ ਉਹ ਅੰਦਰ ਆਉੰਦੇ ਹੀ ਇਕ ਦਮ ਕਲੀਨ ਹੋ ਜਾਏਗੀ ਉਹ ਵੈਪਰਾਈਜ਼ਰ ਦੇ ਨਾਮ ਤੋਂ ਜਾਣਿਆ ਜਾਂਦਾ। ਪਤਾ ਨੀ ਕੀ ਕਹਿ ਦੇ ਨੇ ਉਹਦਾ ਪਰਟੀਕੁਲਰ ਨਾਂ ਨੀ ਕੋਈ। ਏਅਰ ਵੈਪਰਾਇਜ਼ ਕੀ ਹੈ ਉਹਦੇ ਨਾਲ ਹੀ ਕਿ ਤੁਹਾਡੀ ਇੰਡੋਰ ਅਗਰ ਤੁਹਾਡੇ ਘਰ ਬਹੁਤ ਛੋਟਾ ਬੇਬੀ ਹੈ ਅਗਰ ਤੁਹਾਨੂੰ ਜੇਨੁਅਲੀ ਇਨੀ ਪ੍ਰੋਬਲਮ ਫੇਸ ਹੋ ਰਹੀ ਹੈ ਕਿ ਤੁਹਾਡਾ ਜਿਹੜਾ ਏਰੀਆ ਹੈ ਕਾਫੀ ਪੋਲਉਟਿਡ ਹੈ। ਤੇ ਤੁਸੀਂ ਇਹ ਚੀਜ਼ ਆਪਣੇ ਘਰ ਸੈਟਅੱਪ ਕਰਾ ਸਕਦੇ ਹੋ ਜਿਸ ਤਰ੍ਹਾਂ ਆਪਾਂ ਏ ਸੀ ਕਰਾੰਦੇ ਨੇ। ਬਹੁਤ ਸਾਰੇ ਹੈਂ ਕੰਡੀਸ਼ਨਰ ਚ ਵੀ ਇਹ ਵਾਲੀ ਫੰਕਸ਼ਨ ਆ ਗਿਆ ਕਿ ਤੁਹਾਡੀ ਏਅਰ ਨੂੰ ਪਿਓਰੀ ਫਾਈ ਕਰੇ।
ਠੀਕ ਹੈ ਠੀਕ ਹੈ ਜੀ। ਠੀਕ ਹੈ ਇਹ ਤੇ ਬਹੁਤ ਅੱਛਾ ਆਡੀਆ ਤੁਸੀਂ ਦਿੱਤਾ ਹੈ ਅਸੀਂ ਜ਼ਰੂਰ ਇਹਨੂੰ ਅਪਲਾਈ ਕਰਾਂਗੇ।
ਹਾਂਜੀ।
ਹਾਂਜੀ ਹੋਰ ਤੇ ਇਹ ਜਿਹੜੀਆਂ ਅਹ ਨਦੀਆਂ ਨਾਲੇ ਨੇ ਰੀਵਰਸ ਹੈਗੀਆਂ ਨੇ ਇਹਨਾਂ ਦੇ ਬਾਰੇ ਵੀ। ਕੁਛ ਤੁਸੀਂ ਸੁਣਿਆ ਹੋਵੇ ਕਿਸੇ ਕੋਲੋਂ ਵੀ ਹਾਂ ਇੰਪਰੂਵਮੈਂਟ ਕੁਛ ਹੋ ਰਹੀ ਹੈ। ਤੇ ਉਹ ਵੀ ਪਲੀਜ਼ ਸ਼ੇਅਰ ਕਰੋ। ਵੀ ਕੋਈ ਹੈ ਕਿਉਂਕਿ ਦੇਖੋ ਉਹ ਬਣੀਆਂ ਹੁੰਦੀਆਂ ਨੇ ਨਾ ਸੰਸਥਾ ਬਣੀਆਂ ਹੁੰਦੀਆਂ ਨੇ ਉਹ ਪ੍ਰੋਪਰ ਆਪਣੀ ਟੀਮ ਦੇ ਨਾਲ ਜਾਂਦੇ ਹੈ ਆਪਣੇ ਰਿਵਰਸ ਵਗੈਰਾ ਵੀ ਕਲੀਨ ਕਰਦਿਆਂ ਹੈ ਤਾਂ ਕਿ ਜਿਹੜੇ ਅੰਦਰ ਅ ਪਾਣੀ ਦੇ ਵਿੱਚ ਜੋ ਹੈ ਜੀਵ ਜੰਤੂ ਉਹਨਾਂ ਨੂੰ ਕੋਈ ਪ੍ਰੋਬਲਮ ਨਾ ਹੋਏ। ਯਾਂ ਕੁਛ ਪਲਾਸਟਿਕ ਨਾ ਉਹਨਾਂ ਦੇ ਅੰਦਰ
ਸਵੱਛਤਾ ਅਭਿਆਨ ਹੀ ਚਲ ਰਿਹਾ ਹੈ।
ਹਾਂਜੀ ਹਾਂਜੀ।
ਫਰਕ
ਹਾਂਜੀ ਹਾਂਜੀ ਠੀਕ ਹੈ। ਔਰ ਇਹਨਾਂ ਦਾ ਕਾਫ਼ੀ ਐ ਜਿਹੜੀਆਂ ਬੱਸਾਂ ਹੋ ਗਈਆਂ। ਔਰ ਬਾਈਕਸ ਹੋ ਗਏ। ਇਹ ਵੀ ਥੋੜਾ ਸਾਡੇ ਸ਼ਹਿਰ ਦੇ ਵਿੱਚ ਨਾ ਵੀ
ਥੋੜ੍ਹਾ ਧੀਰੇ ਧੀਰੇ ਹੀ ਰਿਡਿਊਸ ਹੋਏਗਾ ਜਿੱਦਾਂ ਜਿੱਦਾਂ ਪਬਲਿਕ ਅਵੇਅਰ ਹੋਏਗੀ ਉਹ ਵੀ ਫਿਊਲ ਵਾਲਾ ਸਮਾਨ ਛੱਡ ਕੇ ਆਪਣਾ ਈਵੀ ਬਾਈਕ ਨੂੰ ਅਪਨਾਏਗੀ ਈਵੀ ਕਾਰ ਵੀ ਲੌਂਚ ਹੋ ਚੁੱਕੀਆਂ ਨੇ।
ਹਾਂਜੀ, ਹਾਂਜੀ।
ਪਰ ਓ ਇਕ ਦਮ ਨੀ ਹੋ ਸਕਦਾ ਨਾ ਲੋਕਾਂ ਨੂੰ ਅਵੇਅਰਨੈਸ ਹੋਨੀ ਬੋਤ ਜ਼ਰੂਰੀ ਏ ਸਭ ਤੋਂ ਪੈਲੇ।
ਹਾਂ ਹਾਂ ਪਰ ਚਲੋ ਅੱਛੀ ਗੱਲ ਐ ਕਿ ਇਸ ਚੀਜ਼ ਵੱਲ ਧਿਆਨ ਦਿੱਤਾ ਓਨਾਂ ਨੇ। ਥੋੜ੍ਹਾ ਜਾ ਕਮ ਕਰਨ ਦੀ ਕੋਸ਼ਿਸ਼ ਕੀਤ ਤੀ ਏ ਪੋਲਿਊਸ਼ਨ ਨੂੰ, ਬਾਕੀ ਜ਼ਿਆਦਾ ਤੋਂ ਜ਼ਿਆਦਾ ਸਾਨੂੰ ਟ੍ਰੀਜ਼ ਲਗਾਨੇ ਚਾਈਦੇ ਐ ਥੋੜ੍ਹਾ ਜਾ ਇਨਵਾਇਰਮੈਂਟ ਅਪਨਾ ਅੱਛਾ ਕਰਨ ਵਾਸਤੇ।
ਬਿਲਕੁਲ। ਕਿਉਂਕਿ ਅਗਰ ਲੋਕਾਂ ਨੂੰ ਨੌਲੇਜ ਹੋਏਗੀ ਤੇ ਲੌਕੀ ਅਪਨੇ ਆਪ ਓਦੇ ਤਰਫ ਵਧਨਗੇ। ਹੋ ਸਕਦਾ ਇਨੀਸ਼ਲੀ ਥੋੜੀ ਦਿੱਕਤ ਆਏ ਬਟ ਸਾਡੀ ਗੌਰਮੈਂਟ ਕਹਿ ਰੀ ਏ ਕਿ ਟਵੰਟੀ ਥਰਟੀ ਦੇ ਵਿੱਚ ਜੋ ਹੈ ਅਪਨਾ ਫਿਊਲ ਵਾਲੇ ਆਟੋਮੋਬਾਈਲਸ ਬਨੇ ਘੱਟ ਹੋ ਜਾਂਗੇ ਬੋਤ ਸਾਰੀ ਕੰਪਨੀਆਂ ਨੇ ਜੋ ਹੁਣੇ ਸ਼ਟ ਡਾਊਨ ਹੋਨੀਆਂ ਸਟਾਰਟ ਹੋ ਗਈਆਂ ਨੇ। ਓਨਾਂ ਨੇ ਆਪਣੇ ਕਈ ਮੋਡਲਸ ਕਈ ਪਰਟੀਕੂਲਰ ਪ੍ਰੋਡਕ ਮੋਡਲ ਔਰ ਓਨਾਂ ਨੂੰ ਪ੍ਰੋਡਕਸ਼ਨ ਉਂਦੀ ਸਟੋਪ ਕਰ ਤੀ ਏ ਕਿਉਂਕਿ ਓ ਫਰਦਰ ਉਸ ਚੀਜ਼ ਦੇ ਉੱਤੇ ਕੰਮ ਨੀ ਕਰ ਰੇ। ਓ ਅਪਨੇ ਓਂਦੇ ਵਿੱਚ ਈਵੀ ਲੌਂਚ ਕਰਨਾ ਚਾਅ ਰੇ ਨੇ।
ਬਿਲਕੁਲ ਸਈ ਅੱਛ ਅੱਜ
ਤੇ ਹੈ ਈ ਏ ਦੇਖੋ।
ਬਿਲਕੁਲ ਅ ਜਿਹੜੇ ਵੱਡੇ ਸ਼ਹਿਰਾਂ ਨੇ ਐਥੇ ਤੇ ਫਿਰ ਅ ਚੀਜ਼ ਜਲਦੀ ਤੁਹਾਨੂੰ ਅਵੇਲੇਬਲ ਹੋ ਜਾਂਦੀ ਏ ਯਾਨੀ ਕਿ ਜਿਵੇਂ ਏਨਾਂ ਨੇ ਈ ਵੀ ਬਾਈਕ ਸਟਾਰਟ ਕੀਤੀਆਂ ਨੇ ਕਾਰਸ ਆ ਗਈਆਂ। ਔਰ ਜੇੜੇ ਛੋਟੇ ਸ਼ਹਿਰ ਹੈਗੇ ਐ ਓਥੇ ਤੁਆਨੂੰ ਏ ਚੀਜ ਅ ਬੋਤ ਰੇਅਰ ਮਿਲੇਗੀ ਦੇਖਨ ਆਸਤੇ। ਓਥੇ ਹਾਲੇ ਵੀ
ਬਸ ਓਥੇ ਤੇ ਐ ਹੀ ਏ ਨਾ ਕਿ ਅਗਰ ਅਸੀਂ ਪੈਲੇ ਅਵੇਅਰਨੈਸ ਕਰ ਦਾਂਗੇ, ਅਗਰ ਲੋਕਾਂ ਨੂੰ ਅਵੇਅਰ ਕਾਰ ਦਾਂਗੇ। ਏ ਔਟੋਮੋਬਾਇਲ ਕੰਪਨੀਆਂ ਨੂੰ ਹੀ ਚਾਈਦਾ ਏ ਕਿ ਓ, ਇੱਕ ਓਥੇ ਅਪਨਾ ਓ ਕਰਨ, ਸੈਮੀਨਾਰ ਲਾਨ ਯਾਂ ਬੰਦੇਆਂ ਦੀ ਕਾਉਨਸਲਿੰਗ ਕਰਨ ਔਰ ਓਨਾਂ ਨੂੰ ਗਾਈਡ ਕਰਨ ਕਿ ਦੇਖੋ ਏ ਨਯਾ ਪ੍ਰੋਜੈਕਟ ਆਏਆ ਦੇਖੋ-ਦੇਖੋ ਔਟੋਮੋਬਾਈਲ ਇੱਕ ਐਸੀ ਨਸੈਸਸਿਟੀ ਬਨ ਚੁੱਕੀ ਐ ਸਭ ਵਰਕਿੰਗ ਨੇ ਸਾਬ ਨੂੰ ਚਾਈਦਾ ਐ, ਚਾਏ ਓ ਰੂਲਰ ਏਰੀਆ ਚਾਏ ਓ ਅਰਬਨ ਏਰੀਆ ਸਾਬ ਨੂੰ ਜੇੜੇ ਸਾਭ ਲੋਕ ਵਰਕਿੰਗ ਨੇ, ਜੇੜੀ ਵੂਮੈਂਨਸ ਵਰਕਿੰਗ ਨੇ ਓਨਾਂ ਨੂੰ ਵੀ ਚਾਈਦਾ ਈ ਐ।
ਬਿਲਕੁਲ-ਬਿਲਕੁਲ ਸਈ ਗੱਲ ਹੈਗੀ ਐ।
ਕਿ ਐਸਾ ਨਈ ਐ ਜਿਨੂੰ ਨਈ ਚਾਈਦਾ, ਬਾਸ ਮੇਨ ਮੁ ਦਾ ਆ ਜਾਂਦੈ ਇਕ ਤੇ ਅਵੇਅਰਨੈਸ ਦਾ ਔਰ ਦੂਸਰਾ ਸਈ ਯੂਜ਼ ਦਾ, ਅਗਰ ਤੁਸੀਂ ਓ ਚੀਜ਼ ਨੂੰ ਸਈ ਇਸਤੇਮਾਲ ਵੀ ਨੀ ਕਰੋਗੇ ਤਾਂ ਵੀ ਓ ਤੁਆਨੂੰ, ਦਿੱਕਤ ਦਏਗਾ।
ਬਿਲਕੁਲ ਸਈ ਗੱਲ ਐ ਅੱਛਾ ਫਿਰ ਇੱਕ ਹੋਰ ਵੀ ਚੀਜ ਬੜੀ ਅੱਛੀ ਆਈ ਐ ਜਿਵੇਂ ਕਿ ਐ ਜੇੜੇ ਅ, ਪਾਈਪ ਲਾਈਨਸ ਪੈ ਰਈਆਂ ਨੇ ਗੈਸ ਪਾਈਪ ਲਾਈਨਸ। ਅੰਡਰਗਰਾਊਂਡ ਸਾਡੇ ਪੈ ਰਈਆਂ ਨੇ ਓ ਵੀ ਮੈਂ ਕੈਨੀ ਆ ਕਿ ਸਰਕਾਰ ਨੇ ਬੜਾ ਅੱਛਾ ਅ ਮੁੱਦਾ ਬਨਾਏਆ ਐ। ਕਿ ਓਨਾਂ ਨੇ ਘਰ ਵਿੱਚ ਜੇੜੇ ਐ, ਸਿਲੰਡਰਸ ਵਗੈਰਾ ਨੇ ਓ ਖ਼ਤਮ ਕਰ ਦਿੱ ਤੇ ਇਕ ਓ ਵੀ ਸਾਡੇ ਵਾਸਤੇ ਡੇਂਜਰਸ ਨੇ, ਬੱਚੇਆਂ ਵਾਸਤੇ ਯਾਂ ਕੁਛ ਅ ਲੀਕੇਜ ਵਗੈਰਾ ਵਾਸਤੇ ਓਨਾਂ ਦੀ ਹੰਡਰਡ ਪਰਸੈੰਟ ਗਰੰਟੀ ਹੁੰਦੀ ਐ ਕਿ ਓਨਾਂ ਦੇ ਨਾਲ ਦੇ ਨਾਲ ਕੋਈ ਕੁਛ ਵੀ ਅ, ਪ੍ਰੋਬਲਮ ਲੱਗੇ ਓਨਾਂ ਨੇ ਨਾਲ ਦੇ ਨਾਲ ਮੈਨਟੇਨੈਂਸ ਵਾਸਤੇ ਆ ਜਾਨਾ
ਹਾਂਜੀ-ਹਾਂਜੀ ਓ ਪਾਈਪ ਲਾਈਨ ਈ ਸਟੋਪ ਕਰ ਦਿੰਦੇ ਨੇ।
ਹਾਂਜੀ, ਔਰ ਜੇੜੇ ਮਤਲਬ ਕਿ ਥੋੜੇ ਅ ਅ ਅੱਛੀ ਕੋਲੋਨੀਜ਼ ਵਗੈਰਾ ਹੈਗੀਆਂ ਨੇ ਓੱਥੇ ਤੇ ਬਿਲਕੁਲ ਈ ਐ ਚੀਜ ਬੈਨ ਹੋ ਚੁੱਕੀ ਐ ਹੁਨ ਸਿਲੰਡਰਜ਼ ਵਗੈਰਾ ਓ ਆਪਨੇ ਘਰ ਦੇ ਵਿੱਚ ਨੀ ਲੇਆ ਸਕਦੇ ਗੇ ਓੱਥੇ, ਪੂਰੇ ਏਰੀਏ ਦੇ ਵਿਚ ਹੀ ਓਨਾਂ ਨੇ ਗੈਸ ਪਾਈਪ ਲਾਈਨ ਸਟਾਟ ਕਾਰ ਦਿੱ
ਬਿਲਕੁਲ-ਬਿਲਕੁਲ, ਪੈਲੇ ਵੀ ਗੈਸ ਇਸੇ ਕਰਕੇ ਸ਼ੁਰੂ ਕੀਤੀ ਸੀ ਕਿਉਂਕਿ ਲੋਗ ਹੋਮਮੇਡ ੳਦੇ ਤੇ ਬਨਾੰਦੇ ਸੀ ਪ੍ਰੋਡਕਟ ਤੇ, ਤੇ ਹੋਮਮੇਡ ਚੁਲੇਆਂ ਤੇ ਕਾਮ ਕਰਦੇ ਸੀ ਉਨਾਂ ਕਰਕੇ ਫੇਰ ਵੀ ਪੋਲਿਊਸ਼ਨ ਕਾਫ਼ੀ ਹੁੰਦਾ ਸੀ ਬਰਨਿੰਗ ਔਰ ਸਾਰੀਆ ਚੀਜ਼ਾਂ ਦਾ
ਹਾਂਜੀ-ਹਾਂਜੀ।
ਤੇ, ਹੁਨ ਓਨੂੰ ਓ ਪਲੀਊਸ਼ਨ ਨੂੰ ਰਿਡਊਸ ਕਰਨ ਵਾਸਤੇ ਗੈਸ ਨੂੰ ਬਨਾਏਆ ਗੇਆ ਇੰਪਲੀਮੈਂਟ ਕੀਤਾ ਗੇਆ, ਸਿਲੰਡਰ ਦੀ ਫੋਮ ਵਿੱਚ
ਚਲੋ ਅੱਛੀ ਗੱਲ ਐ ਸਰਕਾਰ ਬੜਾ ਧੇਆਨ ਦੇ ਰੀ ਏ ਏਸ ਪਾਸੇ ਹਰ ਇਕ ਚੀਜ਼ ਨੂੰ ਥੋੜਾ ਕੋਂ ਟਰੋਲ ਦੇ ਵਿਚ ਆ ਰੇਆ ਪੋਲਿਊਸ਼ਨ ਚਾਏ ਓ ਫੈਕਟਰੀਜ਼ ਦਾ ਹੋਏ, ਤੇ ਚਾਏ ਓ ਆਪਨੇ, ਵਾਈਕਲਜ਼ ਦਾ ਹੋਏ
ਨਈ ਸਾਡੇ ਸਿਟੀਜ਼ ਵੀ ਬੋਤ ਸਾਰੀ ਇੰਡਸਟਰੀ ਓਨਾਂ ਨੇ ਜੋ ਹੈ ਰੈਜ਼ੀਡੈਂਸ਼ੀਅਲ ਏਰੀਆ ਤੋ ਸਾਈਡ ਕਾਰ ਦਿੱ ਦਿੱਤੀਆਂ ਨੇ ਨਵੀਂ ਕਲੋਨੀਸ, ਬਣਾਨੀਆਂ ਸ਼ੁਰੂ ਕਰ ਦਿੱਤੀਆਂ ਨੇ ਤਾਂ ਕਿ, ਸੈਪਰੇਟ ਕਰ ਸਕਣ ਇੰਡਸਟਰੀਅਲ ਏਰੀਆ ਔਰ ਰੈਜੀਡੈਂਸ਼ੀਅਲ ਏਰੀਆ ਕੁੱਛ ਪਰਟੀਕੁਲਰ ਹੱਬ ਹੈਗੇ ਨੇ ਹੁਣ ਜੇੜੇ ਬੋਤ ਪੁਰਾਣੇ ਪੰਜਾਅ-ਪੰਜਾਅ ਸਾਲ ਪੁਰਾਨੀਆਂ ਫੈਕਟਰੀਜ਼ ਨੇ ਓ ਨੀ ਸ਼ਿਫਟ ਹੋ ਪਾਰੀਆਂ, ਫੇਰ ਵੀ ਗੌਰਮੈਂਟ ਓ ਕਰ ਰੀ ਏ ਉਦਾ ਵੇਆ ਨਾ
ਹਾੰਜੀ-ਹਾੰਜੀ।
ਐ ਚੱਕਰ ਏ ਬਾਕੀ ਤੁਸੀਂ ਅਪਣੇ ਇਨਡੋਰ ਲਈ ਤੇ ਤਾਨੂੰ ਦੇ ਤਾਨੂੰ ਮੈਂ ਸਜੈਸ਼ਨ ਦਿੱਤਾ ਤੁਸੀਂ ਓਦੇ ਬਾਰੇ ਪ੍ਰੋਪਰ ਪਤਾ ਕਰੋ ਓ ਤਾਡੇ ਲਈ ਤੁਆਡੀ ਫੈਮਿਲੀ ਲਈ ਤੁਆਡੇ ਬੱਚਿਆਂ ਲਈ ਸੇਫ ਐ, ਔਰ ਤੁਆਡਾ ਪਰਸਨਲ ਇੱਕ ਤਰੀਕਾ ਕੇ ਤੁਸੀਂ ਅਪਣੇ ਆਪ ਨੂੰ ਪੋਲਿਊਸ਼ਨ ਤੋਂ ਬਚਾ ਸਕਦੇ ਓ ਐਟਲਿਸਟ ਇਨਡੋਰ ਤੇ ਬਚਾ ਈ ਸਕਦੇ ਓ ਆਲ ਦਾ ਟਾਈਮ ਕੇੜਾ ਅ ਸੀ ਬਾਹਰ ਹੁਨੇ ਆ
ਹਾਂਜੀ-ਹਾਂਜੀ ਚਲੋ ਠੀਕ ਐ ਮੈਨੂੰ ਬੜਾ ਅੱਛਾ ਲੱਗਿਆ ਤੁਸੀਂ ਮੈਨੂੰ ਐਸ ਤਰਾ ਗਾਈਡ ਕੀਤਾ ਬਾਕੀ ਮੈਂ ਜ਼ਰੂਰ ਅਪਲਾਏ ਕਰਾਂਗੀ ਚਲੋ ਓਕੇ ਜੀ, ਥੈਂਕ ਯੂ, ਓਕੇ ਜੀ, ਬਾਏ-ਬਾਏ ਸਾਸ ਸ਼੍ਰੀ ਕਾਲ